ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਭੈਨ ਜੀ, ਕਿਦਾਂ? ਠੀਕ
ਸਭ ਠੀਕ ਏ, ਸਭ ਠੀਕ ਐ, ਔਰ ਬੈਠੀ ਓਈ, ਸਭ ਠੀਕ ਐ। ਹਾਂਜੀ, ਅੱਜ ਘਰ ਕੱਲੀ ਆਂ ਤੇ ਬੈਠੀ ਹੋਈ ਸੀ। ਆਪਣਾ ਉਤੋਂ ਜਾ ਕੇ ਆਈ ਆਂ, ਥੋੜ੍ਹਾ ਲਾਈਟਾਂ ਲੂਟਾਂ ਸਾਰੀਆਂ ਬੰਦ ਕਰਕੇ ਆਈ ਆਂ। । ਉੱਤੇ ਐਵੇਂ ਫਜ਼ੂਲ ਲਾਈਟਾਂ ਚਾਲੂ ਸਨ ਤੇ ਉਤੇ ਸਾਰੀਆਂ ਬੰਦ ਕਰਕੇ ਆਈ ਆਂ ਸਾਰੀਆਂ ਹੁਨ ਜ ਓਥੇ ਬੈਠੀ, ਓਥੇ ਇੱਕ ਲਾਈਟ ਤੇ ਪੱਖਾ ਚਾਲੂ ਕੀਤਾ ਬੇਮਤਲਬ ਦਾ ਸਾਰੀ ਜਗ੍ਹਾ ਚਾਲੂ ਰਹਿੰਦੀਆਂ ਲਾਈਟਾਂ ਧਿਆਨ ਨੀ ਦਈ ਦਾ।
ਹਾਂਜੀ ਭੈਣ ਜੀ, ਏ ਤੇ ਧਿਆਨ ਦੇਨਾ ਚਾਈਦਾ ਏਂਨਾ, ਬਿਜਲੀ ਦੀ ਵੀ ਸੇਵਿੰਗ ਚਾਈਦੀ ਏ ਫੇਰ।
ਹਾਂਜੀ, ਦੇਖਨਾ ਚਾਈਦਾ ਘਰ ਕੱਲੇ ਆਂ। ਤੇ ਫੇਰ ਸਾਰਾ ਕੁਛ, ਸਾਰੇ ਕਮਰਿਆਂ ਦੀ ਲਾਈਟਾਂ ਬੰਦ ਥੋੜੇ ਜੇ ਉਹ ਜੇੜੇ ਛੋਟੇ ਬਲਬ ਨੀ ਆਂਦੇ, ਓ ਲਗਾ ਲੈਣੇ ਚਾਈਦੇ ਨੇ। ਸ਼ੋ, ਸ਼ੋਅ ਵਾਲੇ ਯਾ ਕੋਈ ਵੀ ਛੋਟੇ ਜੇ।
ਹਾਂਜੀ ਬਿਜਲੀ ਦੀ ਬੱਚਤ ਚਾਈਦੀ ਏ ਜੇ ਬਿਜਲੀ ਹੋਊਗੀ ਫੇਰ ਭੈਣ ਜੀ ਪਾਣੀ ਹੋਊਗਾ ਨਾ।
ਹਾਂਜੀ, ਬਰਾਬਰ ਐ। ਕਿਉਂਕਿ ਪਾਣੀ ਤੋਂ ਈ ਅ ਬਿਜਲੀ ਬਣਦੀ ਐ ਹੁਣ ਆ ਸਾਨੂੰ ਪਾਣ, ਦੇਖਿਆ ਜਾਏ ਤੇ ਪਾਣੀ ਦੀ ਵੀ ਕਦਰ ਕਰਨੀ ਚਾਈਦੀ ਏ। ਪਾਣੀ ਦੀ ਕਦਰ ਕਰੋ ਤਾਂ ਹੀ ਬਿਜਲੀ ਦੀ ਅ ਬਿਜਲੀ ਮਿਲੇਗੀ ਨੀ ਤੇ ਪਹਿਲੇ ਜਮਾਨੇ ਆਰੋ ਫਿਰ ਹੋ ਜੇਗਾ ਨਾ ਬਿਜਲੀ, ਨਾ ਪਾਣੀ ਵੀ ਜਾ ਕੇ ਨਦੀਆਂ ਚੋਂ ਭਰੋ। ਓ ਕੇੜਾ ਜ਼ਮਾਨਾ ਸੀ? ਤੇ ਓ ਕਹਾਣੀਆਂ ਵਿੱਚ ਈ ਸੁਣਿਆ ਐ। ਕਹਾਣੀਆਂ ਸੁਣੀਆਂ ਹੋਈਆਂ ਕਿ ਨਦੀ ਕਿਨਾਰੇ ਘਰ ਹੁੰਦੇ।
ਹਾਂਜੀ ਪੈੱਜੀ ਦੀਵੇ ਵਗੈਰਾ ਦਾ ਆਪਾਂ ਵੀ ਦੇਖੇ ਹੋਏ ਨੇ ਲਾਈਟ ਨੇ ਸੀ ਦੀਵਿਆਂ ਚ ਨਾ ਤੇਲ ਪਾ ਕੇ ਅੱਛੀ
ਚਿਮਨੀਆਂ ਨੂੰ ਸ਼ਾਮੀ ਉਹ ਮੈਂ ਵੀ ਉਹ ਟਾਈਮ ਵੇਖਿਆ ਹੋਇਆ ਵੇ ਓ ਵਾਲਾ ਅਹ ਰਾਤੀ ਸ਼ਾਮੀ ਨਾ ਚਿਮੀਆਂ ਨੂੰ ਦੋ-ਤਿੰਨ ਜਿਹੜੀਆਂ ਕਮਰਿਆਂ ਤੇ ਲਟ ਕਾਨੀਆਂ ਤੇ ਉਹਨੂੰ ਚਿਮੀਆਂ ਨੂੰ ਚਮਕਾ ਦੇਣਾ ਉਹਨਾ ਨੇ ਉਹ ਰਾਤੀ ਰੋਜ਼ ਜਿਹੜੀਆਂ ਕਾਲੀਆਂ ਹੋ ਜਾਂਦੀਆਂ ਉਨੂੰ ਸ ਹ ਸਾਡੀ ਡਿਊਟੀ ਹੁੰਦੀ ਏ ਮੇਰੀ ਸੱਸ ਦੀ। ਚਮ ਚਿਮਨੀਆਂ ਨੂੰ ਚਮਕਾ ਦੇਣਾ ਹਾਂਜੀ।
ਹਾਂਜੀ ਹੁਣ ਤਾਂ ਪੈਣ ਜੀ ਦੇਖਣ ਨੂੰ ਮਿਲਣ ਦੀਵੇ, ਮੋਬੱਤੀਆਂ ਸਾਰਾ ਕੁੱਛ ਕਿਤੇ ਪਤਾ ਨੀ ਕਿੱਧਰ ਚਲਿਆ ਗਿਆ ਹਨਾ ਕੁੱਛ ਨੀ ਮਿਲਦਾ ਦੇਖਣ ਨੂੰ
ਹਾਂਜੀ ਓਦਾਂ ਦੇਖੀ ਹੂ ਹੂੰ-ਹੂੰ ਟਾਈਮ ਹੁਣ ਤੇ ਲਾਈਟਾਂ ਦਾ ਕਿਸਰ੍ਹਾਂ ਹੋ ਗਯਾ ਵੇ ਹਰੇ ਹਰੇਕ ਚੀਜ਼ ਲਾਈਟ ਤੇ-ਹਰੇਕ ਚੀਜ਼ ਲਾਈਟ ਤੇ ਏਦਾਂ ਤ ਗੱਡੀਆਂ ਵਲੀਆਂ ਬੈਟਰੀਆਂ ਵੀ ਲਾਈਟ ਤੇ- ਸਾਰਾ ਕੁੱਛ-ਸਾਰਾ ਕੁੱਛ ਲਾਈਟ ਤੇ ਮਤਲਬ ਲਾਈਟ ਤੋਂ ਬਗੈਰ ਅਸੀਂ ਕੁੱਛ ਸੋਚ ਹੀ ਨਹੀਂ ਸਕਣੇ ਆਂ-
ਨਹੀਂ ਤੁਸੀਂ ਸਹੀ ਵਧੀਆ ਉਪਰਾਲਾ ਕਰ ਰਹੇ ਓ ਜਿਹੜੇ ਨਾ ਲਾਈਟ ਟਾਂ ਵਗੈਰਾ ਜਦੀ ਨਾਲ ਦੀ ਨਾਲ ਆਫ਼ ਕਰ ਦੇਨੇ ਓ ਮੈ ਵੀ ਸੇਮ ਹੀ ਕਰ ਦੇਣੀ ਆ ਨਾਲ-
ਹਾਂਜੀ ਹਾਂਜੀ ਹੁਨ ਜਿਹੜੀ ਵਾਸ਼ਿੰਗ ਮਸ਼ੀਨ ਚਲਾਨੇ ਆ ਉਹ ਹਫ਼ਤੇ ਤੇ ਦੋ ਯਾ ਤਿੰਨ ਵਾਰ ਲਗਾਓ ਰੋਜ਼-ਰੋਜ਼ ਲਗਾਣ ਦੀ ਲੋੜ ਈ ਨੀ। ਥੋੜੇ ਜਿਹੜੇ ਯੂਜ ਵਾਲੇ ਕੱਪੜੇ ਨੇ ਉਹ ਆਪ ਆਪਣੇ ਧੋਲੋਂ ਜਾਂ ਬਾਈ ਕੋਲ ਧੋ‌ ਆਲੋ ਜਿਸ ਤਰਾ ਤੁਹਾਡਾ ਕੰਫਰਟ ਏ ਲੇਕਿਨ ਮਤਲਬ ਰੋਜ਼ ਮ ਮਸ਼ੀਨ ਲਗਾਣ ਦੀ ਲੋੜ ਨੀ ਐ ਉਹ ਮਸ਼ੀਨ ਪਾਣੀ ਵੀ ਬੋਤ ਲੈਂਦੀ ਐ। ਲਾਈਟ ਵੀ ਬੋਤ ਲੈਂਦੀ ਐ ਏਦਾਂ ਸੋਚਣਾ ਚਾਏਦਾ। ਫਿਰ ਜੇੜੀ ਮੋਟਰ ਪਾਣੀ ਹਾਂਜੀ ਜੇੜੀ
ਘਰ ਆਲੇ ਕੱਪੜੇ ਧੋ ਰੀ ਆਂ ਕਿਉਂਕਿ ਮੈਂ ਮਸ਼ੀਨ ਚ ਬੋਤ ਘੱਟ ਪਾ ਕੇ ਖੁਸ਼ ਹਾਂ ਕੱਪੜੇ। ਮੈਂ ਮੈਨੂੰ ਇ ਹੁੰਦਾ ਕਿ ਵੀ ਬਿਜਲੀ ਦੀ ਬ ਬੱਚਤ ਬੱਚੇ ਹੁੰਦੇ ਆ ਲਾਈਟਾਂ ਲਾਦੇ ਪਿੱਛੇ-ਪਿੱਛੇ ਫਿਰੀ ਜਾਣੇ ਪੈਣ ਜੀ ਲਾਈਟਾਂ ਬੰਦ ਕਰਦੇ।
ਹਾਂਜੀ ਸਾਡੇ ਐੱਥੇ ਪਾਣੀ ਦੀ ਵੀ ਕਿੱਲਤ ਏ ਸਾਡਾ ਪਿੱਛਯੋ ਬਰਸਾਤ ਨੀ ਪਈ। ਤੇ ਸਾਨੂੰ ਪਾਣੀ ਦੀ ਕਦਰ ਆਈ ਏ ਪਹਿਲੇ ਤੇ ਪੂਰਾ ਸਾਲ ਅਸੀਂ ਐੱਥੇ ਆਏ ਆਂ। ਨਵੇਂ ਇਲਾਕੇ ਤੇ ਆਏ ਆ ਰਹਿਣੇ ਤੇ ਪਾਣੀ ਦੀ ਕੋਈ ਕਿੱਲਤ ਨੀ ਸੀ ਬੜੇ ਸੁੱਖੀ ਐਤਕੀ ਬਰਸਾਤ ਨੀ ਪਈ ਤੇ ਪਾਣੀ ਦੀ ਕਦਰ ਆਈ ਐ ਸਾਡੇ ਇਲਾਕੇ ਤੇ ਪਾਣੀ ਕਹਿੰਦੇ ਨੇ ਹੁਣ ਕੱਟ-ਕਟ ਪਾਣੀ ਕੱਟ ਓਫ ਹੋਏਗਾ ਹੁਣ ਤੇ ਪਾਣੀ ਦੀ ਪਾਣੀ ਦਾ ਮੈਨੂੰ ਮਤਲਬ ਹੁਣ ਕਦਰ ਆਈ ਕਿ ਬਈ ਪਾਣੀ ਨਹੀਂ ਬਿਜਲੀ ਨਹੀਂ ਕਿਸ ਤਰ੍ਹਾਂ ਚਲੇਗਾ ਬਈ ਆਪੇ ਈ ਆਪਣਾ ਉਪਰਾਲਾ ਕਰੋ।
ਹਾਂਜੀ ਪੈਣਜੀ ਇਹ ਪਤਾ ਕਿ ਇੱਕ ਆਪਾਂ ਜੇ ਕਹਿਣੇ ਵੀ ਉਹ ਕਿਹੜਾ ਕਰਦਾ-ਉਹ ਕਿਹੜਾ ਕਰਦਾ ਕਿਸੇ ਨੂੰ ਦੇਖ-ਦੇਖ ਕੇ ਨਾ ਆਪਾਂ ਸਾਰੇ ਮਤਲਬ ਕਿ ਸਮਝਣਾ ਚਾਈਦਾ। ਵੀ ਇਹ ਜੇ ਆਪਾਂ ਇੱਕ-ਇੱਕ ਸਮਝਾਂਗੇ ਫੇਰ ਹੀ ਤਾਂ ਬਾਕੀ ਦੇ ਲੋਕ ਸਮਝਣਗੇ ਨਾ।
ਹਾਂਜੀ ਐੱਧਰ
ਚਲੋ ਉਹ ਕਿਹੜਾ ਕਦਰ ਕਰਦਾ ਉਹ ਵੀ ਤੇ ਡੋਲਦਾ ਹੀ ਫ਼ਿਰ ਤਾਂ ਕੁਛ ਨੀ ਬੱਚਤ ਹੋਣੀ ਪੈਣ ਜੀ।
ਹਾਂਜੀ ਬਹੁਤ-ਬਹੁਤ ਐ ਹੁਣ ਪਾਣੀ ਇੱਧਰ ਪਾਣੀ ਇੱਕ ਦਿਨ ਬਾਅਦ ਆਇਆ ਵੇ ਤੇ ਇੱਕ-ਇੱਕ ਦਿਨ ਬਾਅਦ ਤੇ ਫਿਰ ਅ ਓਦਾਂ ਫਿਰ ਅਸੀਂ ਮੋਟਰ ਵੀ ਮੋਟਰ ਦੀ ਵੀ ਬੱਚਤ ਹੁੰਦੀ ਹੈ ਬਿਜਲੀ ਦੀ, ਬਿੱਲ ਸਾਡਾ ਘੱਟ ਆਯਾ ਫਿਰ ਮਤਲਬ ਮੋਟਰ ਦਾ ਵੀ ਇਧਰ, ਸਾਡਾ ਇਲਾਕਾ ਠੰਡਾ ਵੇ ਏਸੀ ਉਸੀ ਤੇ ਕੋਈ ਨੀ ਲਗਾਨੇ ਆ। ਹਵਾਦਾਰ ਐ ਲੇਕਿਨ ਇਹ ਜੋ ਮੋਟਰ ਲੱਗਦੀ ਏ ਪਾਣੀ ਦੀ ਉਹ ਹੁਣ ਪਾਣੀ ਇੱਕ ਦਿਨ ਬਾਅਦ ਆਂਦਾ ਤੇ ਮੋਟਰ ਵੀ ਪਾਣੀ ਦੀ ਇੱਕ ਦਿਨ ਬਾਅਦ ਚੱਲਦੀ ਐ। ਕਿੱਦਾਂ ਮਹੀਨੇ ਦਾ ਫ਼ਰਕ ਪੈ ਗਿਆ ਨਾ ਇੱਥੇ ਲਾਈਟ ਬਿੱਲ ਦਾ, ਬਿਜਲੀ ਦਾ। ਉਹ ਓਦਾਂ ਹੀ ਅਸੀਂ ਆਪੇ ਹੀ ਆਪ, ਆਪੇ ਇ ਧਿਆਨ ਦੇਈਏ ਸਾਰੀ ਜਗ੍ਹਾ 'ਤੇ ਜਿੱਥੇ ਹੁਣ ਗੇ,, ਇੱਕ ਅਸੀਂ ਧਿਆਨ ਨੀ ਦੇਨੇ ਆ ਮੋਬਾਇਲ ਚਾਰਜਰ ਲੱਗਿਆ ਇ ਰੇਨਦਾ ਲੱਗਿਆ ਇ ਰੇਨਦੇ ਦੇ।
ਹਾਂਜੀੇ ਓਈ ਕੇਹਨੇ ਆ ਜੇ ਕੋਈ ਲਾਈਟਾਂ ਲਾਈਟਾਂ, ਪੱਖੇ ਚੱਲਦੇ ਆ ਫੇਰ ਓ ਚੱਲਦੇ ਹੀ ਰੇਨਦੇ ਆ। ਜੇ ਹੁਣ ਦੇਖੋ ਏਸੀ ਚੱਲਦੇ ਆ ਆਪਾਂ ਨੂੰ ਠੰਢ ਲੱਗਦੀ ਆ, ਆਪਾਂ ਉੱਪਰ ਕੰਫਟ ਕੰਬਲ ਤਾਂ ਲੈ ਲੈਂਦੇ ਹਾਂ। ਕੰਬਲ ਲੈ ਲਨੇ ਆਪਾਂ ਇਹ ਕੇਹਨੇ ਆ ਅਸੀਂ ਬੰਦ ਨਈ ਕਰਨਾ ਪਰ ਚੱਲਦਾ ਹੀ ਰੇਨਾ।
ਬਰਾਬਰ-ਬਰਾਬਰ ਏ, ਉਹ ਦਾ ਫੇਰ ਓ ਦੂਸਰੇ ਕਮਰੇ ਤੇ ਜਾਓ। ਓ ਦੇ ਉਹਦੇ ਨਾਲੋਂ ਫੇਰ ਬੱਚਿਆਂ ਨੂੰ ਫਿਰ ਤੁਸੀਂ ਥੋੜਾ ਜਿਹਾ ਰੂਮ ਠੰਡਾ ਹੋ ਜਾਏ ਤੇ ਥੋੜਾ ਟਾਈਮ ਅੱਧਾ ਇੱਕ ਘੰਟਾ ਵੀ ਏਸੀ ਬੰਦ ਹੋ ਜਾਏ ਤੇ ਅਹ ਰੂਮ ਠੰਢਾ ਹੀ ਰੇਨਦਾ ਵੇ ਇਸ ਤਰ੍ਹਾਂ, ਥੋੜਾ ਜਿਹਾ ਬੱਚਿਆਂ ਨੂੰ ਸਮਝਣਾ ਚਾਹੀਦਾ ਵੇ ਥੋੜਾ ਕਿ ਨਈ ਤੁਸੀਂ ਧਿਆਨ ਦਿਓ ਵੈਸੇ ਬੱਚੇ ਸਮਝਦਾਰ ਹੋ ਗਏ ਨੇ, ਉਹ ਵੀ ਜਿਆਦਾ ਠੰਡਾ ਹੋ ਜਾਂਦਾ ਨਾ ਬੰਦ ਕਰ ਦਿੰਦੇ ਨੇ ਫੇਰ ਥੋੜ੍ਹੇ ਟਾਈਮ ਵਾਸਤੇ ਅੱਧੇ ਘੰਟੇ
ਇਹ ਨੀ ਦੇਖ ਰਿਹਾ ਨਾ ਵੀ ਸਿਆ ਆਪਣਾ ਹੀ ਗਲਾ ਘੁੱਟ ਰਹੇ ਹਾਂ ਬਾਅਦ ਵਿੱਚ ਬਿਜਲੀ ਪਾਣੀ ਨਈ ਹੋਊਗਾ ਤਾਂ ਅਸੀਂ ਕੀ ਕਰਾਂਗੇ ਅੱਗੇ ਅੱਗੇ ਖਤਮ ਹੋਈ ਜਾ ਰਿਹਾ ਸਾਰਾ ਕੁੱਛ
ਹਾਂਜੀ ਤੇ ਹੁਣ ਉਹ ਜਿਹੜੇ ਆਪਣੇ ਲਾਈਟ ਆਉਂਦੀ ਐ ਤੇ ਫੇਰ ਸਾਨੂੰ ਤੇ ਪਾਣੀ ਪੀਣ ਨੂੰ ਮਿਲਦਾ ਹੀ ਮਿਲਦਾ। ਹੁਣ ਜਿਹੜਾ ਐਕੁਆ ਆ ਗਿਆ ਵੇ, ਐਕੁਆ ਪਾਣੀ ਦਾ ਓ ਵੀ ਲਾਈਟ ਨਾਲ ਇ ਚੱਲਦਾ ਵੇ ਤੇ ਸ਼ੁੱਧ ਪਾਣੀ ਜਿਹੜਾ ਵੈ ਏਕੁਆ ਉਹਦੇ ਵਿੱਚੋਂ ਹੀ ਪੀਣ ਨੂੰ ਮਿਲਦਾ, ਲਾਈਟ ਨੀ ਬਿਜਲੀ ਨਹੀਂ ਹੋਏਗੀ ਏਕ ਦਿਨ ਸਾਡਾ ਐਕੁਆ ਬੰਦ ਹੋ ਗਿਆ ਤੇ ਪਾਣੀ ਪੀਣ ਨੂੰ ਨਹੀਂ ਹੈਂ ਇੰਨੀ ਤਕਲੀਫ਼ ਆ ਗਈ ਬਾਹਰ ਜਾ ਕੇ ਘੜਾ ਉਹ ਜਿਹੜਾ ਬਿਸਲੇਰੀ ਦਾ ਨੀ ਆਂਦਾ ਤੀਹ ਤੀਹ ਲੀਟਰ ਦਾ ਕੁਛ ਉਹ ਮੰਗਾਆ ਪੀਣ ਵਾਲਾ ਮਤਲਬ ਕਿੰਨੀ ਕਦਰ ਆਦੀ ਮਤਲਬ ਐਕੁਆ-ਐਕੁਆ ਬੰਦ ਹੋ ਮਤਲਬ ਐਕੁਆ ਵੀ ਚੱਲਦਾ ਰੇਨਦਾ ਵੇ ਚੱਲਦਾ ਰੇਨਦਾ ਬੰਦ ਕਰਨਾ ਚਾਹੀਦਾ ਵੇ ਬਿਜਲੀ ਦਾ ਅਸੀਂ ਬਿਲਕੁਲ-ਬਿਲਕੁਲ ਕਦਰ ਨੀ ਕਰਨੇ ਆ, ਬਿਲਕੁਲ ਕਦਰ ਨੀ ਕਰਨੇ ਆ। ਗੌਰੌਰਮੈਂਟ ਅ ਓਦਾਂ ਮਤਲਬ ਆਪਣੇ ਤੇ ਹੀ ਤੁਸੀਂ ਲਾਗੂ ਲਗਾਓ ਨਾ ਹੁਣ ਪੇੜਾਂ ਨੂੰ ਵੀ ਪਾ ਜਿਹੜੇ
ਪੇਲਾ ਦੇਖੋ ਪੈਣ ਜੀ। ਪੇਲਾ ਇਹੋ ਜਿਹਾ ਟਾਈਮ ਸੀਗਾ ਨਾ, ਡੇਕਾਂ ਹੁੰਦੀਆਂ ਸੀ ਨਿਮਾਂ ਹੁੰਦੀਆਂ ਸੀ ਸਾਰੇ ਕੋਈ ਏਸੀ ਸੀਗੇ ਦੇਖੋ ਕੋਈ ਕੂਲਰ ਸੀ, ਏਕ ਇੱਕ ਹਾਂਜੀ। ਹਾਂਜੀ ਛੋਟੇ ਛੋਟੇ ਦਾਤੀ ਫਰੇ ਜੇ ਪੱਖੇ ਹੁੰਦੇ ਸੀ। ਉਹ ਟੇਬਲ ਤੇ ਰੱਖ ਕੇ ਚਲਾ ਲੈਂਦੇ ਸੀਗੇ ਨਾ। ਬਾਹਰ ਹੀ ਪੈਣਾ ਸੌਣਾ ਉਦੋਂ ਵੀ ਗਰਮੀ ਸੀ ਹੁਣ ਗਰਮੀ ਨਾ ਆਪਾਂ ਖੁਦ ਹੀ ਕੀਤੀ ਹੋਈ ਹੈ ਏ ਸੀ ਆਂ ਦੀ ਗਰਮਾਇਸ਼ ਹਾਂਜੀ ਸ ਇੱਕ ਘਰ ਚ ਪੰਜ ਪੰਜ ਤੇ ਏ ਸੀ ਨੇ ਭੈਣ ਜੀ ਕੋਈ ਬਹਿੰਦਾ ਹੁਣ ਬਾਹਰ ਦੇਖਿਓ ਕੋਈ ਹੈਂਗੇ ਦਰੱਖਤ ਹੈਗੇ ਨੇ, ਸਾਰੇ ਕੱਟਤੇ
ਨਹੀਂ ਤੇ ਨਾਲੇ ਏਸੀ ਦੇ ਬਾਹਰ ਬੈਠੋ ਵੀ ਤੇ ਬਸ ਹੁਮ ਹੁਮ ਗਰਮੀ ਜਿਹੀ ਲੱਗਦੀ ਹੈ ਬਹੁਤ ਗਰਮੀ ਬੈਠਣ ਨੂੰ ਕਿ ਚਲੋ ਅੰਦਰ ਹੀ ਬੈਠੀਏ ਜਾ ਕੇ ਉਹ ਏਸੀ ਏਸੀ
ਚਿਪ ਚਪਾਹਟ ਭੈਣ ਜੀ, ਪਹਿਲਾਂ ਵੀ ਤਾਂ ਚਿਪਚਪਾਹਟ ਸੇਮ ਸੀਗੀ ਚਿਪਚਪਾਹਟ ਹੁੰਦੀ ਹੈਗੀ ਆਪਾਂ ਨੂੰ ਹਾਂਜੀ
ਉਹ ਇਹ ਕਿ ਏਸੀ ਨਾ ਹੁਣ ਬਾਹਰ ਜਿਹੜੀ ਗਰਮ ਹਵਾ ਛੱਡ ਦਾ ਵੇ ਉਹਦੇ ਨਾਲ ਫਿਰ ਇਨਵਾਇਰਮੈਂਟ ਪੂਰੀ ਤਰਾਂ ਮਾਹੌਲ ਹੈ ਆਪਣਾ ਆਸ ਪਾਸ ਦਾ ਜਿਹੜਾ ਵਾਤਾਵਰਣ ਹੈ ਉਹ ਪੂਰਾ ਗਰਮ ਹੋਇਆ ਪਯਾ ਵੈ।
ਹਾਂਜੀ ਭੈਣਜੀ ਪਹਿਲਾਂ ਕਹਿੰਦੇ ਸੀ ਕੂਲਰ ਨੇ ਸਬਦੇ ਕਿੰਨਾ ਚਾਅ ਚੜ੍ਹਦਾ ਸੀ ਹੁਣ ਕੂਲਰ ਕਿਸੇ ਦੇ ਦੇਖਣ ਨੂੰ ਨਹੀਂ ਮਿਲਦਾ ਇਹ ਕਿਸੇ ਦੇ ਅਸੀਂ ਰਿਸ਼ਤੇਦਾਰੀ ਚ ਚਲੇ ਗਏ, ਅਸੀਂ ਉੱਥੇ ਬਾਹਰ ਨਾ ਕੂਲਰ ਲਗਵਾ ਲਿਆ ਕਹਿ ਕੇ, ਏ ਸੀ ਚ ਪੈਣ ਨੂੰ ਜਗ੍ਹਾ ਨਹੀਂ ਸੀ ਉਹਨਾਂ ਦੇ ਏਸੀ ਇੱਕੋ ਈ ਸੀਗਾ ਅਸੀਂ ਕਿਹਾ ਚੱਲੋ ਅਸੀਂ ਕੂਲਰ ਚ ਦਸ ਦੇਨੇ ਆ ਉਨੂੰ, ਪਤਾ ਕੀ ਹੋਇਆ ਭੈਣ ਜੀ ਕੂਲਰ ਤਾਂ ਅ ਮਤਲਬ ਜਦੋਂ ਉਹਨਾਂ ਨੂੰ ਕੂਲਰ ਚਲਾਇਆ ਸਾਡੇ ਤਾਂ ਬਾਲ ਹੀ ਖਿਲਰੀ ਜਾਣ ਉਹ ਪਾਣੀ ਛੱਡੀ ਚਲੇ ਚਿਪਚਿਪਾਹਟ ਹੋਣ ਲੱਗ ਗਈ
ਹਾਂਜੀ
ਤੇ ਉਹਨਾ ਨੂੰ ਕਿਹਾ ਸਾਨੂੰ ਨੀਚੇ ਕੋਈ ਗੱਲ ਨੀ ਤੁਸੀਂ ਗੱਦਾ ਇੱਕ ਅੱਧਾ ਗੱਦਾ ਈ ਸਿੱਟ ਦੋ ਔਖੇ ਸੌਖੇ ਹੋਕੇ ਪੈਲਾਂਗੇ, ਵੀ ਸਾਡੇ ਅਸੀਂ ਤਾਂ ਕੂਲਰ ਦੇ ਮੂਹਰੇ ਪੈ ਨਹੀਂ ਸਕਦੇ ਵੀ
ਹਾਂਜੀ ਹਾਂ ਸਰੀਰ ਹੀ ਉਸ ਤਰ੍ਹਾਂ ਦੇ ਹੋ ਗਏ ਤੁਹਾਨੂੰ ਪਤਾ ਅਸੀ ਛੋਟੇ ਹੁੰਦੇ ਤੇ ਮੈਂ ਤੇ ਜਾਂਦੀ ਸੀ ਆਪਣੇ ਨਾਨੇ ਦੇ ਘਰ ਉਹ ਆਪਣੇ ਦਰਵਾਜ਼ੇ ਦੇ ਬਾਹਰ ਨਾ ਇਹ ਜਿਹੜੀਆਂ ਚਟਾਈਆਂ ਨੀ ਹੁੰਦੀਆਂ ਘਾਹ ਵਾਲੀਆਂ ਚਟਾਈਆਂ ਉਹ ਲਗਾਉਂਦੇ ਹੁੰਦੇ ਸਨ ਉਹਨੂੰ ਪਾਣੀ ਪਾ ਕੇ ਗਿੱਲਾ ਕਰਦੇ ਸਨ ਤੇ ਅੰਦਰ ਇੰਨੀ ਠੰਡੀ ਹਵਾ ਆਉਂਦੀ ਸੀ, ਖੁੱਲ੍ਹੇ ਖੁੱਲ੍ਹੇ ਬਰਾਂਡੇ ਹੁੰਦੇ ਸਨ ਤੇ ਚਾਰੋਂ ਪਾਸੇ ਨਾ ਘਾਹ ਵਾਲੀ ਚਟਾਈਆਂ ਲਗਾ ਦਿੰਦੇ ਸਨ ਸਾਨੂੰ ਵੀ ਸਾਡੇ ਨਾਨਾ ਜੀ ਬੋਲਦੇ ਸਨ ਜਾ ਕੇ ਜਾਓ ਚਟਾਈਆਂ ਤੇ ਪਾਣੀ ਪਾ ਕੇ ਆ ਜਾਓ, ਅਸੀਂ ਖੇਡਣਾ ਵੀ ਤੇ ਮਤਲਬ ਉਹ ਚਟਾਈਆਂ ਦਾ ਵੀ ਕਿਤਨਾ ਅੱਛਾ ਸੀ ਨਾ ਮਤਲਬ ਠੰਡੀ ਠੰਡੀ ਹਵਾ ਅੰਦਰ ਆਉਂਦੀ ਸੀ
ਹਾਂਜੀ ਹਾਂਜੀ ਭੈਣਜੀ ਉਦੋਂ ਨਾ ਪਤਾ ਕਿ ਗਰਮੀ ਇਹੋ ਜਿਹੀ ਨੀ ਸੀਗੀ ਇਹ ਗਰਮੀ ਵੀ ਆਪਣੇ ਅਹ ਲੋਕਾਂ ਨੇ ਕੀਤੀ ਹੋਈ ਆ ਪਰ ਚਾਰ ਚਾਰ ਪੰਜ ਪੰਜ ਏ ਸੀ ਇਕ ਇਕ ਘਰ ਚੱਲਦੇ ਆ ਨਾ ਗਰਮੀ ਵੀ ਕੀ ਕਰੂਗੀ ਫੇਰ ਤਾਂ ਹੋਣੀ ਹੀ ਐ ਸਾਰੇ ਏਸੀਆਂ ਚੋਂ ਭੜਾਸ ਹੀ ਨਿਕਲੂਗੀ
ਹਾਂਜੀ ਹੁਣ ਤੇ ਲਾਈਟਾਂ ਦਾ ਹੁਣ ਲਾਈਟ ਟ ਦਾ ਇਹ ਵਾਲਾ ਆ ਗਿਆ ਵੇ, ਕਿ ਬੋਲਦੇ ਨੇ ਇਹਨੂੰ ਸੋਲਾਰ ਸੋਲਰ ਉਹ ਉਹ ਹੂ ਉਹ ਉਹ ਫਿਰ ਵੀ ਅੱਛਾ ਹੈ, ਉਹ ਕਰ ਲਈਏ ਥੋੜ੍ਹਾ ਜਿਹਾ ਉਪਰਾਲਾ ਥੋੜ੍ਹਾ ਜਿਹਾ ਪੈਸੇ ਪਾ ਕੇ ਥੋੜਾ ਖਰਚਾ ਕਰ ਲਈਏ ਉਹ ਕਾਫ਼ੀ ਅੱਛਾ ਹੁਣ ਤੇ ਜਿਹੜੀ ਹੈ ਰਸਤੇ ਦੀਆਂ ਰੋਡ ਦੀਆਂ ਲਾਈਟਾਂ ਨੇ ਮੈਂ ਇੱਥੇ ਦੇਖਿਆ ਇੱਕ ਦਿਨ ਅਹ ਸਟ੍ਰੀ ਲਾਈਟਾਂ ਜਿ ਲੱਗੀਆਂ ਹੋਈਆਂ ਸਟ੍ਰਰੀਟ ਲਾਈਟਾਂ ਦੇ ਉੱਤੇ ਜਿਹੜੀ ਰੋਡ ਤੇ ਜਿਹੜੀ ਸੜਕਾਂ ਦੀ ਲਾਈਟਾਂ ਹੁੰਦੀਆਂ ਤੇ ਉੱਥੇ ਸ਼ੀਟਾਂ ਪਾਈਆਂ ਹੋਈਆਂ ਨੇ ਤੇ ਮੈਂ ਬੋਲਿਆ ਸ਼ੀਟਾਂ ਤਾਂ ਕਿਹੜੀਆਂ ਨੇ ਤੇ ਫਿਰ ਮੈਨੂੰ ਤੇ ਸਮਝ ਨਹੀਂ, ਮੈਂਨੂੰ ਧਿਆਨ ਹੀ ਨਹੀ ਗਯਾ ਕਹਿੰਦੇ ਸੋਲਰ ਦੀ ਸੀਟਾਂ ਪਾ ਤੇ ਹੁਣ ਜਿਹੜੇ ਸੜਕਾਂ ਤੇ ਜਿਹੜੀ ਲਾਈਟਾਂ ਚੱਲਣਗੀਆਂ ਉਹ ਵੀ ਸੋਲਰ ਨਾਲ ਚੱਲਣਗੀਆਂ
ਤਾਂ ਵੀ ਦੇਖੋ ਤੁਸੀਂ
ਹਾਂਜੀ ਬਿਜਲੀ ਦੀ ਫਿਰ ਬੱਚਤ ਹੁੰਦੀ ਹੈ ਨਾ ਇਸ ਤਰ੍ਹਾਂ
ਹਾਂਜੀ ਹਣ ਦੇਖੋ ਨਾ ਤੁਹਾਡੇ ਉੱਥੇ ਹੋਇਆ ਕਿ ਨਹੀਂ ਇਸ ਤਰ੍ਹਾਂ ਜਿਹੜੇ ਸਟਰੀਟ ਲਾਈਟਾਂ ਦੇ ਉੱਤੇ ਸ਼ੀਟਾਂ ਪੈ ਜਾਂਦੀਆਂ ਨੇ ਸੋਲਰ ਦੀਆਂ
ਹਾਂਜੀ ਹਾਂਜੀ ਹਾਂਜੀ ਇਹਨਾਂ ਨੇ ਪੁਆਈਆਂ ਨੇ ਗੀਆਂ ਹਾਂਜੀ
ਹਾਂਜੀ ਹਾਂਜੀ ਉਹਦੇ ਨਾਲ ਵੀ ਮਤਲਬ ਕਿੰਨਾ ਲਾਈਟਾਂ ਦਾ ਫ਼ਰਕ ਪੈਂਦਾ ਉਹ ਬਿਜਲੀ ਦਾ ਵੀ ਜਿਹੜਾ ਤਾਰ ਤੂਰ ਜਿਹੜੀਆਂ ਰਸਤੇ ਤੇ ਘਰਾਂ ਦੇ ਉੱਤੇ ਆ ਜਾਂਦੀ ਆ ਉਹ ਵੀ ਬੰਦ ਹੋ ਜਾਂਣਗੀਆਂ ਸੇਫਟੀ ਦੀ ਸੇਫਟੀ
ਹਾਂਜੀ
ਇੱਧਰ ਨਾ ਕੋਈ ਹੋਰ ਵੀ ਇਸ ਤਰ੍ਹਾਂ ਦੀ ਚੀਜ਼ਾਂ ਰਿਸਰਚ ਹੁੰਦੀਆਂ ਰਹਿੰਦੀਆਂ ਨੇ ਜਿਹੜੀਆਂ ਨਿਕਲਦੀਆਂ ਰਹਿੰਦੀਆਂ ਨੇ ਉਥੋਂ ਮਤਲਬ ਸਾਨੂੰ ਸਾਨੂੰ ਵੀ ਫਾਇਦਾ ਮਿਲਦਾ ਤੇ ਬਿਜਲੀ ਦੀ ਵੀ ਬੱਚਤ ਹੋ ਜਾਂਦੀ ਹੈ।
ਹਾਂਜੀ ਮੇਨ ਤਾਂ ਬਿਜਲੀ ਦੀ ਬੱਚਤ ਕਰਦੇ ਹਨ ਕਿ ਬਿਜਲੀ ਹਾਂਜੀ ਮੇਰੇ ਹਸਬੈਂਡ ਆ ਗਏ ਨੇ ਮੈਂ ਉਹਨਾਂ ਨੂੰ
ਅੱਛਾ ਅੱਛਾ ਅੱਛਾ ਅੱਛਾ ਅੱਛਾ ਠੀਕ ਏ ਕੋਈ ਨਹੀ ਕੋਈ ਨਹੀ ਗੱਲ ਕਰਨੇ ਆ ਅੱਛਾ ਜੀ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 ਹਾਂਜੀ ਸਤਿ ਸ਼੍ਰੀ ਅਕਾਲ ਜੀ